ਹੈਲੋ।
ਹਾਂਜੀ, ਸ਼ਸੀ ਕਾਲ ਜੀ।
ਸ਼ਸ਼ੀ ਕਾਲ ਮੈਮ
ਹਾਂਜੀ-ਹਾਂਜੀ। ' '
ਕਿਵੇਂ ਹੋ ਮੈਮ? ' '
ਬੱਸ ਵਧੀਆ ਆਪ ਸੁਣਾਓ।
ਜੀ, ਆਪਣੇ ਸਭ ਵਧੀਆ ਜੀ।
ਹਾਂਜੀ, ਸਭ ਵਧੀਆ ਹੋਣਾ ਚਾਹੀਦਾ ' ', ਹੋਰ ਸੁਣਾਓ ਜੀ, ਆਪਦੀ ਫੈਮਿਲੀ ਚ ਕੌਣ-ਕੌਣ ਐ।
ਮੇਰੀ ਫੈਮਿਲੀ 'ਚ' 'ਤੇ ਮੈਂ ਤੇ ਮੇਰੀ ਮੋਮ ਦੋ ਹੀ ਆ ਜੀ।
ਅੱਛਾ-ਅੱਛਾ ਆਪ ਔਰ ਆਪ ਕੀ ਮੌਮ, ' ' ਵਿਆਹ ਨੀ ਹੋਇਆ ਹਲੇ ਆਪਕਾ।
ਹਾਂਜੀ ਜੀ, ਨਹੀਂ ਜੀ।
ਵਿਆਹ, ਅੱਛਾ-ਅੱਛਾ, ਅੱਛਾ-ਅੱਛਾ।
ਹਾਂਜੀ।
ਹਮ, ' ' ਹੋਰ ਸੁਣਾਓ ਜੀ।
ਹੁਣ ਤਾਂ ਠੀਕ ਆ ਜੀ, ਮੌਸਮ ਹੋਇਆ ਪਿਆ ਖ਼ਰਾਬ ਬਾਹਰ।
ਜੀ ਮੌਸਮ ਤੇ ਹੈ ਆ ਖ਼ਰਾਬ, ਆਮ ਲੋਕਾਂ ਦੇ ਉੱਥੇ ਪੰਜਾਬ ਵਿੱਚ ਚਾਰ-ਚੂਰ ਪਾਂਦੇ ਹੋਣਗੇ ਨਾ ਮੌਸਮ ਵਿੱਚ
ਨਹੀਂ ਜੀ, ਮੈਂ ਰਾਸਤਾਨ 'ਚ' ਆ ਜੀ।
ਅੱਛਾ ਹਾਂਜੀ, ਰਾਜਸਥਾਨ ਵਿੱਚ ਸੱਚ।
ਹਾਂਜੀ-ਹਾਂਜੀ।
ਉੱਥੇ ਤਾਂ ਪਾਂਦੇ ਆ।
ਨਹੀਂ ਅਚਾਰ ਤਾਂ, ਇੱਥੇ ਅਚਾਰ ਨਹੀਂ ਜੀ। ਇੱਥੇ ਬਹੁਤ ਚਾਰ ਪਾਉਂਦੇ ਆ ਮਗਰ ਇੱਥੇ ਘੱਟ ਪੌਦੇ ਆ ਪੰਜਾਬ 'ਚ' ਬਹੁਤ ਪਾਉਂਦੇ ਆ ਅਚਾਰ।
ਪੰਜਾਬ ਵਿੱਚ ਵੀ ਪਾਉਂਦੇ ਆ, ਸਾਡੇ-ਸਾਡੇ ਮੇਰੇ ਨਾਨਕੇ ਰਾਜਸਥਾਨੀ 'ਚ' ਹੀ ਹੈ ਸਾਡੇ ਤੇ ਤਾਂ ਬਹੁਤ ਪੈਂਦਾ ਸੀ। ਪਰ ਐਕਚੁਲੀ ਸਾਨੂੰ ਨੀ ਪਾਣਾ ਆਂਦਾ, ਕਿਉਂਕਿ ਸਾਡੇ ਇੱਥੇ ਦਿੱਲੀ 'ਚ' ਤੇ ਉਹੀ ਹੈ। ਉਹੀ ਖਰੀਦ ਲੋ, ਰੇਡੀਮੇਡ ਖਰੀਦ ਲੋ ਖਾਲੋ ਉਹਨਾਂ ਕੋ ਟੇਸਟ
ਸਾਡਾ ਜਿਹੜਾ ਹਾਂਜੀ-ਹਾਂਜੀ ਸਾਡਾ ਜ ਸਾਡਾ ਜਿਹੜਾ ਏਰੀਆ ਹੈਗਾ ਨਾ ਸ੍ਰੀ ਗੰਗਾਨਗਰ ਇੱਥੇ ਨਾ ਇੱਕ ਤਾਂ ਗਰਮੀ ਬਹੁਤ ਪੈਂਦੀ ਐ। ਇੱਕ ਸਰਦੀ ਬਹੁਤ ਪੈਂਦੀ ਐ। ਜਦੋਂ ਬਾਰਿਸ਼ ਹੁੰਦੀ ਐ। ਤਾ ਬਾਰਿਸ਼ ਬਹੁਤ ਹੁੰਦੀ ਹੈ। ਇੱਥੇ
ਅੱਛਾ-ਅੱਛਾ ਤਿੰਨੋ ਚੀਜ਼ਾਂ ਦਾ
ਅਸਕ। ਹਾਂ, ਮਤਲਬ ਇਸ ਕਰਕੇ ਨਾ, ਮੌਸਮ ਕਰਕੇ ਨਾ, ਅ ਕੁਛ ਵੀ ਚੀਜ਼ ਠੀਕ ਨਹੀਂ ਇੱਥੇ।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
ਹੁਣ ਤੁਸੀਂ ਮੰਨੋਗੇ ਨਹੀਂ ਤਾਂ, ਸਾਡੇ ਨਾ ਇੱਕ ਸਾਲ ਹੋ ਗਿਆ। ਪਿਛਲੇ ਸਾਲ ਹੋਈ ਸੀ ਬਾਰਿਸ਼
ਹਾਂਜੀ-ਹਾਂਜੀ।
ਉਹ ਤੋਂ ਬਾਅਦ ਬਾਰਿਸ਼ ਨਹੀਂ ਹੋਈ। ਤੇ ਹੁਣ ਬਾਰਿਸ਼ ਸਟਾਰਟ ਹੋ ਗਈ, ਹੁਣ ਇੱਕ, ਦੋ ਮਹੀਨੇ ਚੱਲੂਗਾ ਲਗਾਤਾਰ ਬਾਰਿਸ਼ ਚੱਲੂਗੀ। ਉਹ ਤੇ ਬਾਅਦ ਬਾਰਿਸ਼ ਹੁੰਦੀ ਨੀ ਇੱਥੇ ਬਿਲਕੁਲ ਵੀ ' ' ਜਦੋਂ ਆਪਾਂ ਨੂੰ ਜੋ ਤੁਹਾਨੂੰ ਦੇਖ ਬਾਰਿਸ਼ ਹੋ ਜੇ ਉਸ ਟਾਈਮ ਮੌਸਮ ਬਣਦਾ ਨੀ ਇੱਥੇ
ਉਦੋ ਬੰਦਾ ਨੀ ਐ। ਸਹੀ ਕਹਿ ਰਹੇ ਹੋ ਆਪ, ਜਦੋਂ ਲੋੜ ਹੁੰਦੀ। ਉਦੋਂ ਬਣਦਾ ਨੀ ਐ, ਅੱਗੇ ਪਿੱਛੇ ਆ ਜਾਂਦੀ ਹੈ।
ਕਿਉਂਕਿ ਮੌਸਮ-ਮੌਸਮ ਬਣ ਨੀ ਰਿਹਾ। ਇਸ ਪਿੱਛੇ ਕਾਰਨ ਤਾਂ ਆਪਣਾ ਹੀ ਹੈ ਜੀ, ਕਿਉਂਕਿ ਕਿ ਆਪਾਂ ਦਰਖਤ ਕੱਟ ਰਹੇ ਆ ਤੇ ਹਰ ਘਰੇ ਏਸੀ ਲਾ ਰਹੇ ਆ।
ਬੱਸ-ਬੱਸ ' ' ਸਾਰਾ ਨੁਕਸਾਨ ਤਾਂ ਏਸੀਆਂ ਦਾ ਹੀ ਹੋ ਰਿਹਾ ਨਾ।
ਏ ਸੀ ਹੋ ਰਹੇ ਐ, ਫਰਿੱਜ ਐ।
ਪਹਿਲੇ ਵੀ ਤੇ ਇਸ ਚ ਪਹਿਲੇ ਵੀ ਤੇ ਕੂਲਰਾਂ 'ਚ ਰਹਿੰਦੇ ਸੀ। ਲੋਕ ਪੱਖਿਆ 'ਚ ਰਹਿੰਦੇ ਸੀ। ਬਾਹਰ ਖਾਣਾ ਬਣਨਾ, ਚੁਲ੍ਹਿਆਂ ਤੇ ਖਾਣਾ ਬਣਨਾ।
ਪਹਿਲੇ ਤਾਂ ਕੂਲਰ ਪਹਿਲਾਂ ਤਾਂ ਲੋਕੀ ਕਹਿ ਰਹੇ ਕਿ ਪੱਖੇ ਘੁਲਾਉਦੇ ਨਹੀਂ ਸੀਗੇ। ਦਰਖਤਾਂ ਥੱਲੇ ਬਹਿ ਕੇ ਸੋ ਜਾਂਦੇ ਸੀਗੇ।
ਹਾਂਜੀ।
ਹੋਣ ਹੁਣ ਪੰਜ ਮਿੰਟ ਬੰਦਾ ਦਰਖਤ ਥੱਲੇ ਨਹੀਂ ਵੇ ਸਕਦਾ। ਕਿਉਂਕਿ ਗਰਮੀ ਪੈ ਰਹੀ ਏ।
ਬਚਪਤ ਉੱਤੇ ਠੀਕ ਏ। ਇਸਦਾ ਕਾਰਨ ਕੀ ਹੈ? ਦਰਖਤ ਏ ਸਾਡੇ ਤਾਂ ਇੱਧਰ ਸਰਕਾਰਾਂ ਦਰਖਤ ਕੱਟ ਕੇ ਉਹਦੀ ਥਾਂ ਸਾਫ਼-ਸਫ਼ਾਈ ਕਰਕੇ ਉਥੇ ਸੜਕਾਂ ਬਨਾ ਰਹੇ ਆ।
ਥੱਲੇ ਚ ਖਾ ਲੈਣਾ ਪਿਆ ਹੀ ਨਹੀ ਜਾਂਦਾ ਬਾਹਰ। ਹੈਲੋ।
ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਏ ਜੀ। ਹਾਂਜੀ-ਹਾਂਜੀ। ਹੈਲੋ
ਹੈਲੋ, ਆਵਾਜ਼ ਨਹੀਂ ਆ ਰਹੀ ਆਪਦੀ ਹੈਲੋ।
ਆ ਥੋਡੀ ਆਵਾਜ਼ ਆ ਰਹੀ ਜੀ। ਹੈਲੋ-ਹੈਲੋ-ਹੈਲੋ। ਤੁਹਾਡੀ ਗੱਲ ਆ ਰਹੀ ਏ ਜੀ ਬੋਲੋ, ਤੁਹਾਡੀ ਆਵਾਜ਼ ਆ ਰਹੀ ਏ ਜੀ ਬੋਲੋ।
ਹੈਲੋ।
ਹੈਲੋ ਮੈ ਕਹਿ ਰਿਹਾ ਜੀ। ਮੌਸਮ ਸਾਡੇ ਤਾਂ ਪੁੱਛੋ ਨਾ ਜੀ ਬੁਰਾ ਹਾਲ ਏ ਇੱਧਰ। ਹੈਲੋ। ਹੈਲੋ।
ਹਾਂਜੀ ਆ ਰਹੀ ਵਾਜ਼। ਆ ਹਾਂਜੀ ਮੈਨੂੰ ਨੀ ਆ ਰਹੀ। ਮੈਨੂੰ ਨੀ ਆ ਰਹੀ ਸੀ ਬਿਲਕੁਲ ਵੀ। ਉਹ ਕਈ ਵਾਰੀ ਨੈਟਵਰਕ ਚਲਾ ਜਾਂਦਾ ਨਾ। ਹਾਂਜੀ, ਹੁਣ ਆ ਰਹੀ ਹੁਣ ਆ ਰਹੀਆਂ ਸਾਫ਼ ਆ ਰਹੀ ਹਾਂਜੀ ਹੁਣ ਸਾਫ਼ ਆ ਰਹੀ ਆ।
ਮੈਂ ਮੈਂ ਹੁਣ ਮੈਂ ਕਹਿ ਰਿਹਾ ਸੀ ਕਿ ਸਾਡੇ ਨਾਲ ਕੱਲ੍ਹ ਤਾਂ ਇੰਨੀ ਗਰਮੀ ਪੈ ਰਹੀ ਸੀਗੀ। ਇੰਨੀ ਗਰਮੀ ਪੈ ਰਹੀ ਸੀਗੀ। ਗਰਮੀ ਕਰਕੇ ਸ਼ਾਮ ਨੂੰ ਫਿਰ ਬਾਦਲਵਾਈ ਹੋ ਗਈ ਤੇ ਹੁਣ ਲੱਗ ਰਿਹਾ ਕਿ ਬਾਰਿਸ਼ ਆਊਗੀ।
ਅੱਛਾ-ਅੱਛਾ। ਇਸ ਟਾਈਮ ਲਈ।
ਹਾਂਜੀ- ਹਾਂਜੀ। ਹੁਣ ਦੇਖ ਰਿਹਾ ਕਿ ਬਾਰਿਸ਼ ਬਾਰਿਸ਼ ਆਉਗੀ। ਕੱਲ ਗਰਮੀ ਬਹੁਤ ਸੀਗੀ ਨਾ।
ਆਪ ਦੇ ਉੱਥੇ ਵੀ ਐਵੇਂ ਹੋ ਰਿਹਾ ਸੀ। ਸਾਡੇ ਉੱਥੇ ਵੀ ਐਵੇਂ ਹੋ ਰਿਹਾ ਸੀਗਾ। ਆਪਦੇ ਉੱਥੇ ਵੀ ਇਹੀ ਸੀ ਸਾਡੇ ਉੱਥੇ ਵੀ ਇਹੀ ਸੀਗਾ ਰਾਤੀ ਇੰਨੀ ਨ੍ਹੇਰੀ ਆਈ ਏ। ਮੌਸਮ ਇੰਨਾ ਅੱਛਾ ਸੀਗਾ। ਪਰ ਬਾਰਿਸ਼ ਦਾ ਅਸਾਰ ਲੱਗ ਰਿਹਾ ਸੀ ਆਈ ਨੀ। ਹਮ।
ਉਹ ਮੌਸਮ ਕਰਕੇ ਤਾਂ ਨਾ ਅੱਜ-ਕੱਲ੍ਹ ਅਮ ਮੌਸਮ ਖਰਾਬ ਹੋਏ ਪਏ ਲੱਗ ਰਿਹਾ ਕਿ ਬਾਰਾਸ਼ ਆਊਗੀ ਹੁਣ।
ਹੂ ਹੁਣ ਤਾਂ ਆਹ ਵੀ ਜਾਣੀ ਚਾਹੀਦੀ ਏ। ਬੱਚਿਆਂ ਦੇ ਸਕੂਲ ਖੁੱਲਣ ਵਾਲੇ ਏ ਸਾਡੇ। ਸਾਡੇ ਬੱਚੇ ਵੱਡੇ ਏ ਸਕੂਲ ਜਾਣ ਵਾਲੇ।
ਕਹਿ ਰਹੇ ਆ ਕਿ ਮੌਸਮ ਦਾ ਹੁਣ ਕੁਛ ਵੀ ਨਹੀਂ ਕਹਿ ਸਕਦੇ ਪਹਿਲਾਂ ਕੀ ਸੀਗਾ ਕਿ ਜਿਵੇਂ ਬਾਰਾਂ ਮਹੀਨੇ ਹੈਗੇ ਨਾ। ਤਾਂ ਬਾਰਾਂ ਮਹੀਨਿਆਂ ਚ ਸਿਸਟਮ ਸੀਗਾ ਕਿ ਚਾਰ ਮਹੀਨੇ ਗਰਮੀ ਪੈਂਦੀ ਸੀਗੀ ਚਾਰ ਸਰਦੀ ਪੈਂਦੀ ਸੀ। ਚਾਰ ਮਹੀਨੇ ਪੈਂਦੇ ਸੀ ਬਾਰਿਸ਼।
ਹੂ
ਹੁਣ ਕੀ ਹੋ ਪਿਆ ਕਿ ਹੁਣ ਤਾਂ ਅੱਠ ਮਹੀਨੇ ਪੈਂਦੀ ਐ ਗਰਮੀ।
ਅੱਠ ਮਹੀਨੇ ਪੈਂਦੀ ਏ ਗਰਮੀ ਸਹੀ ਗੱਲ ਐ।
ਉਹ ਤਿੰਨ ਮਹੀਨੇ ਪੈਂਦੀ ਐ, ਤਿੰਨ ਮਹੀਨੇ ਪੈਂਦੀ ਐ ਸਰਦੀ ਇੱਕ ਉਹ ਇੱਕ ਬਾਰਿਸ਼ ਹੁੰਦੀ ਇੱਕ ਮਹੀਨਾ ਆਹ ਸਾਵਨ ਚ
ਤੁਸੀਂ ਸਰਦੀ ਦੀ ਗੱਲ ਕਰ ਰਏ ਓ ਸਾਡੇ ਸਰਦੀਆਂ 'ਚ ਸਵੈਟਰ ਨਹੀਂ ਨਿਕਲਦੇ ਇਹ ਸੋਚੋ। ਅਸੀਂ ਸਿਰਫ ਮੋ ਮੋਟੇ ਸੂਟ ਮੋਟੇ ਸੂਟ ਜਾਂ ਮੋਟੇ ਕੱਪੜੇ ਸ ਮੇਰਾ ਬੇਟਾ ਐਵੇਂ ਪਾਂਦਾ ਮੋਟੀ ਸ਼ਰਟ। ਸਰਟਾ ਪਾ ਲਈਆਂ ਜਾ ਐਂਵੇ ਸਾਡੇ ਸਵੈਟਰ ਨੀ ਨਿਕਲੇ ਇਸ ਵਾਰੀ। ਸਾਡੇ ਮੋਟੇ ਕੰਬਲ ਨੀ ਨਿਕਲੇ ਸਭ ਅੰਦਰ ਈ ਪਏ ਆ। ਬਲੈਂਕੀਟ ਜੋ ਪਤਲੇ ਵਾਲੇ ਬਲੈਂਕ ਬਲੈਂਕੀਟ ਜੋ ਹੁੰਦੇ ਆ ਉਹ ਲੈ ਲੈ ਕੇ ਅਸੀਂ ਸੁੱਤੇ ਹਾਂ ਸਾਡੇ ਘਰਾਂ 'ਚ ਇੰਨੀ ਉਹ ਹੁੰਦੀ ਐ। ਮਤਲਬ ਉਂ ਮੋਟੇ ਕੰਬਲ ਲੈਣ ਦੀ ਜ਼ਰੂਰਤ ਈ ਨੀਂ ਪੈਂਦੀ। ਹੁਣ ਇਹ ਸੋਚੋ ਤੁਸੀਂ ਸਰਦੀਆਂ 'ਚ ਆ ਹਾਲ ਮੈਨੂੰ ਤੇ ਇਹ ਲੱਗਦਾ ਅੱਗੇ- ਅੱਗੇ ਤੁਸੀਂ ਕਹਿਨੇ ਉਂ ਅੱਠ ਮਹੀਨੇ ਗਰਮੀ ਪੈਂਦੀ ਆ ਮੈਨੂੰ ਤਾਂ ਲੱਗਦਾ ਅੱਗੇ - ਅੱਗੇ ਗਰਮੀ ਅਹ ਸਰਦੀ ਪੈਣੀ ਨੀ। ਜੋ ਤਿੰਨ ਮਹੀਨੇ ਤੁਸੀਂ ਕਹਿ ਰਹੇ ਹੋ ਉਹ ਵੀ ਨੀ ਰਹਿਣੇ।
ਜਿਸ ਹਿਸਾਬ
ਨਹੀਂ ਜੀ, ਬਿਲਕੁਲ ਨਹੀਂ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਐ ਤੁਹਾਡੀ।
ਜਿਵੇਂ ਮੁੰਬਈ ਵਾਲਾ ਹਿਸਾਬ ਹੋ ਜਾਏਗਾ ਨਾ ਮੁੰਬਈ 'ਚ ਤੇ ਸਰਦੀ ਪੈਂਦੀ ਨੀ ਉਹ ਤੇ ਬਾਹਰੋਂ ਮੈਨੂੰ
ਹਾਂ - ਹਾਂ ਉੱਥੇ ਮਹਾਰਾਸ਼ਟਰ ਮੈਂ ਵੀ ਮੈਂ -ਮੈਂ ਵੀ ਸੁਣਿਆ ਕਿ ਉੱਧਰ ਜਿਵੇਂ ਮਤਲਬ ਸ ਸਰਦੀ ਨੀ ਪੈਂਦੀ ਮਤਲਬ ਕਿ।
ਪੈਂਦੀ ਹੀ ਨੀਂ ਐ ਕਿਉਂਕਿ ਉੱਥੇ ਗੁਰਦੁਆਰਾ ਨਾ ਹਜ਼ੂਰ ਸੈਬ। ਅਸੀਂ ਜਾਦੇ ਰਹਿੰਨੇ ਜਾਨੇ ਰਹਿੰਦੇ ਉੱਥੇ ਹਜ਼ੂਰ ਸਾਹਿਬ ਗੁਰਦੁਵਾਰਾ ਨਾਂਦੇੜ 'ਚ ਪੈਂਦਾ ਨਾਂਦੇੜ 'ਚ ਪੈਂਦਾ ਫੇਰ ਉੱਥੇ ਫਿਰ ਅਸੀਂ ਮਹਾਰਾਸ਼ਟਰ ਹੀ ਹੋ ਕੇ ਜਾਈਦਾ ਫਿਰ ਅੱਗੇ ਸ੍ਰੀਰੜੀ ਵੀ ਮੰਦਿਰ ਪੈਂਦਾ ਐ ਸਾਈ ਬਾਬਾ ਜੀ ਦਾ। ਅਸੀਂ ਉੱਥੇ ਜਾਂਦੇ ਰਹਿੰਦੇ ਆ ਤੇ ਉੱਥੇ ਅਸੀਂ ਜਿਹੜੇ ਮਰਜ਼ੀ ਮੌਸਮ ਵਿੱਚ ਅਸੀਂ ਚਲੇ ਜਾਈਏ ਜਿਹੜੇ ਮਰਜ਼ੀ ਦਿਨਾਂ 'ਚ ਚਲੇ ਜਾਈਏ। ਉੱਥੇ ਤੁਹਾਨੂੰ ਗਰਮੀ ਹੀ ਦਿਖੇਗੀ ਇਵੇਂ ਹੀ ਮੈਨੂੰ ਹਾਂਜੀ ਉੱਥੇ ਜਦੋਂ ਮੈਂ- ਮੈਂ ਗਈ ਹੋਈ ਆ ਨਾ ਮੈਂ ਅੱਗੇ ਪਿੱਛੇ ਸਾਰੇ ਟਾਈਮ 'ਚ ਗਏ ਹੋਏ ਅਸੀਂ ਨਵੰਬਰ ਵਿੱਚ ਵੀ ਅਸੀਂ ਮਾਰਚ 'ਚ ਵੇਸੈ ਜਨਵਰੀ 'ਚ ਵੀ ਜਾ ਕੇ ਵੇਖ ਲਿਆ ਉੱਥੇ ਨੋਰ ਵੰਨਗੀ ਮੌਸਮ ਐ ਪਰ ਉੱਥੇ ਤੁਸੀਂ ਮਤਲਬ ਨੋਰਮਲ ਹੀ ਤੁਸੀਂ ਕੱਪੜੇ ਪਾ ਸਕਦੇ ਹੋ। ਪਤਲੇ - ਪਤਲੇ ਮੈਨੂੰ ਐ ਲੱਗਦਾ ਇੱਥੇ- ਇੱਥੇ ਦਾ ਵੀ ਮੈਨੂੰ ਲੱਗਦਾ ਇੱਥੇ ਦੇ ਵੀ ਮਾਹੌਲ ਐਵੇਂ ਹੋ ਜਾਣਾ ਹੋਰ ਥੋੜੇ ਸਾਲਾਂ ਨੂੰ ਮੈਨੂੰ ਤਾਂ ਇਹੀ ਲੱਗਦਾ।
ਬਿਲਕੁਲ ਸਹੀ ਗੱਲ ਆ ਥੋਡੀ।
ਹੋਰ ਨੀ ਤੇ ਕੀ ਹੋਰ ਏ ਸੀ ਇੰਨੇ ਵੱਧ ਹੋ ਜਾਣਗੇ ਇੰਨੇ ਵੱਧ ਹੋ ਜਾਣਗੇ ਏ ਹਾਲੇ ਤਾਂ ਅਸੀਂ ਜੀਅ ਰਹੇ ਆ ਨਾ ਅੱਗੇ ਪਤਾ ਨੀ ਕੀ ਹੋਏਗਾ ਸਾਡਾ ਮੈਂ ਤੇ ਕੁਛ ਐ ਵੀ ਨਹੀ ਕਹਿ ਸਕਦੀ। ਕਿਉਂਕਿ ਇੰਨੇ ਟੈਂਪਰੇਚਰ ਵਿੱਚ ਹੀ ਸਾਡੇ ਲੋਕ ਲੋਕਾਂ ਦਾ ਇਹ ਸੋਚੋ ਅਸੀਂ ਰੋਟੀ ਪਾਣੀ ਬਨਾਂਨੇ ਆ। ਅਸੀਂ ਇੰਨੇ ਟੈਂਪਰੇਚਰ ਵਿੱਚ ਵੀ ਇੰਨਾ ਮੁਸ਼ਕਿਲ ਬਣਾ ਪਾ ਰਹੇ ਹਾਂ ਨਾ ਮਤਲਬ ਇੰਨੀ ਹਾਲਤ ਖ਼ਰਾਬ ਹੋ ਜਾਂਦੀ ਆ। ਇਹ ਸੋਚੋ ਸਾਰਾ ਟੈਂਪਰੇਚਰ ਵਧੇਗਾ ਤੇ ਕੀ ਹਾਲ ਹੋਏਗਾ ਸਾਡਾ।
ਬਿਲਕੁਲ ਸਹੀ ਗੱਲ ਆ ਥੋਠੀ ਜੀ ਬਿਲਕੁਲ ਸਹੀ ਕਿਏ।
ਇਹ ਨਾ ਆਹੀ ਐ ਨਾ। ਕੁਸ ਤਾ ਕਰਨਾ ਚਾਹੀਦਾ ਲੋਕਾਂ ਨੂੰ ਹਰ ਘਰ ਦੇ ਬਾਹਰ ਮੈਂ ਤੇ ਕਹਿੰਨੀ ਆ ਹਰ ਘਰ ਦੇ ਬਾਹਰ ਪੇੜ ਲਗਾਓ ਹਰ ਘਰ ਦੇ ਬਾਹਰ। ਤਾਂ ਕਿ ਉਕਸੀਜਨ ਵੀ ਮਿਲਦੀ ਰਹੇ ਔਰ ਠੰਠਕ ਵੀ ਰਹੇ ਕਿਉਂਕਿ ਪੇੜ ਅੱਜ
ਏਸ ਕਰਕੇ ਤਾਂ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਆ ਜੀ।
ਜੋ ਲੱਗੇ ਹੋਏ ਆ ਉਹ ਕੱਟ- ਕੱਟ ਕੇ ਕੱਟ - ਕੱਟ ਕੇ ਉਹਨਾਂ ਨੇ ਨਾਸ ਮਾਰਿਆ ਹੋਇਆ।
ਉਹ ਪੈਸੇ ਆ ਪੈਸੇ ਕਮਾ ਰਹੇ ਉਹਨੇ ਵੇਚ- ਵੇਚ ਕੇ। ਯਾ ਤਾਂ ਸਰਕਾਰੇ ਏ ਸਰਕਾਰ ਸਿਸਟਮ ਰੱਖਦੇ ਕਿ ਇੱਕ ਪੇੜ ਕੱਟੂਗਾ ਤੇ ਦੋ ਪੇੜ ਲਊਗਾ।
ਹਾਂ ਬਸ। ਉਹ ਲੱਗਣੇ ਵੀ ਚਾਹੀਦੇ ਐ ਜਿੰਨੇ ਲੱਗਣਗੇ ਆਕਸੀਜਨ ਵੱਧੇਗੀ। ਇਹ ਗਰਮੀ ਥੋੜ੍ਹੀ ਘਟੇਗੀ ਕਿਉ- ਕਿਉ ਕਹਿੰਦੇ ਰੋਡਾ ਦੇ ਰੋੜਾਂ ਦੇ ਆਲੇ ਆਲੇ - ਦੁਆਲੇ ਇੱਕ - ਇੱਕ ਪੇੜ ਲਗਾਓ। ਤਾਂ ਕਿ ਗੱਡੀਆਂ ਜਾ ਰਹੀਆਂ ਸਕੂਟੀ ਵਾਲੇ ਜਾ ਰਹੇ ਆ ਉਹ ਦਰਖਤ ਨਾਲ ਥੋੜ੍ਹੀ ਛਾਂ ਰਹੇਗੀ। ਥੋੜੀ ਗਰਮੀ ਘਟੇਗੀ ਕਿਉਂ ਕਹਿੰਦੇ ਆ ਪਰ ਕੋਈ ਸੁਣਦਾ ਹੀ ਨਹੀ ਐ।
ਕਿਸੇ ਨੂੰ ਮਤਲਬ ਨਹੀਂ ਐ ਸਭ ਨੂੰ ਆਪੋ - ਆਪਣੇ ਕੰਮ ਦਾ ਮਤਲਬ ਐ ਇਸ ਕਰਕੇ ਤਾਂ ਹੁਣ ਵੇਖ ਲਿਓ ਕਿ ਪੰਦਰਾਂ- ਪੰਦਰਾਂ, ਵੀਹ- ਵੀਹ ਸਾਲ ਦੇ ਬੱਚਿਆਂ ਨੂੰ ਹਾਰਟਟੈਕ ਆ ਰਹੇ ਆ।
ਹਾਂਜੀ ਬਸ, ਬਸ, ਬਸ। ਇਹ ਤਾਂ ਬਹੁਤ ਹੀ ਸੁਣਨ ਨੂੰ ਆ ਰਿਹਾ ਬਹੁਤ ਹੀ ਡਰ ਲੱਗਦਾ ਐ ਸਭ ਸੁਣ ਕੇ
ਹੁਣ ਇੱਕੀ - ਇੱਕੀ, ਬਾਈ -ਬਾਈ ਸਾਲ ਦੇ ਬੰਦ ਬੱਚਿਆਂ ਨੂੰ ਸਾਇਲੈਟ ਅਟੈਕ ਆ ਰਿਹਾ ਪਤਾ ਨਹੀ ਲੱਗਦਾ ਕਿ ਰਾਤ ਨੂੰ ਸੋਇਆ ਸਵੇਰੇ ਉੱਠਦੇ ਨੇ ਸਾਸ ਦੀ ਦਿੱਕਤ ਉਹ ਸ ਉਹ ਸਭ ਕੁਛ ਮੌਸਮ ਕਰਕੇ ਹੁਣ ਤੁਸੀਂ -ਤੁਸੀਂ ਕਹਿ ਰਹੇ ਹੋ ਅੱਠ ਮ ਮੈਨੂੰ ਅੱਠ ਮਹੀਨੇ ਕਹਿ ਰਿਹਾ ਅੱਠ ਮਹੀਨੇ ਕਹਿ ਰਿਹਾ। ਅੱਗੇ- ਅੱਗੇ ਕਰਕੇ ਦਸ ਮਹੀਨੇ ਗਰਮੀ ਪਊਗੀ ਨਾ ਉਹ ਸਾਰੇ ਬਿਮਾਰ ਹੋਣਗੇ ਵੇਖ ਲਿਓ।
ਉਹ ਤੇ ਹੈ ਹੀ ਐ ਤੇ ਸਾਰੀ ਬਿਮਾਰੀਆਂ ਹੀ ਮੌਸਮ ਦੀ ਹੈਗੀਆ ਹੈ। ਪਹਿਲੇ ਇੰਨੇ ਅਸੀਂ ਲੋ ਪਹਿਲੇ ਕੋਈ ਸੁੁਣਦੇ ਥੋੜੀ ਸੀ ਇੰਨੇ ਲੋਕ ਬਿਮਾਰ ਹੋ ਰਿਹੇ, ਹੋ ਰਿਹੇ, ਹੋ ਰਿਹੇ ਪਹਿਲਾਂ ਅਸੀਂ ਸੁਣਿਆ ਸੀ।
ਹੁਣ ਨਾ ਕਿੰਨੇ ਵੀ ਕਿੰਨੇ ਵੀ ਹੋਸਪਿਟਲ ਖੁੱਲ ਰਹੇ ਸਾਰੇ ਬੁੱਕ ਹੋਏ ਪਏ ਆ।
ਛੋਟਾ ਬੱਚਾ ਜਨਮ ਹੋਇਆ, ਉਹਨੂੰ ਵੀ ਦਿੱਕਤ ਆ ਰਹੀ ਐ ਸਾਸ ਲੈਣ 'ਚ ਸਬ ਨੂੰ ਦਿੱਕਤ ਆ ਰਹੀ ਐ।
ਸਹੀ ਕਹਿ ਰਹੇ ਹੋ ਆਪ ਸਹੀ ਕਹਿ